ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹੈਲੋ।
ਹੈਲੋ।
ਸਤਿ ਸ਼੍ਰੀ ਅਕਾਲ ਭੈਣ ਜੀ।
ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਹੋਰ ਕਿਵੇਂ ਹੋ?
ਤਾਡੀ ਵਾਜ ਬੜੀ ਦੂਰੋਂ ਆ ਰਹੀ ਏ ਘੱਟ ਆ ਰਹੀ ਥੋੜੀ ਤੇਜ਼ ਓਦੇ ਚ ਆਓ ਨੈਟਵਰਕ ਇਚ।
ਅੱਛਾ ਅੱਛਾ। ਹੈਲੋ।
ਹੈਲੋ ਹਾਂਜੀ ਹੁਣ ਆਈ।
ਅੱਛਾ ਅੱਛਾ। ਓਹ ਮੈਂ ਕੀ ਏਅਰਫੋਨ ਲਗਾਏ ਦੇ ਸੀ ਨਾ। ਹਾਂਜੀ ਹੋਰ ਸਭ ਵਧੀਆ।
ਅੱਛਾ ਜੀ। ਘਰ ਸਭ ਵਧੀਆ ਬੇਟੀ ਠੀਕ ਐ ਤਾਡੀ?
ਸਭ ਵਧੀਆ। ਬੇਟੀ ਠੀਕ ਹੈਗੀ ਮੈਂ ਬਸ ਏਹੀ ਗੱਲ ਤੁਹਾਡੇ ਕੋਲੋਂ ਪੁੱਛਣੀ ਸੀ। ਕੀਏ ਨਾ ਹੁਣ ਅਪਣੀ ਬੇਟੀ ਦਾ ਐਡਮਿਸ਼ਨ ਕਰਵਾਣਾ ਵੇ ਐਮ ਬੀ ਏ ਚ। ਤੇ ਤੁਸੀ ਦੱਸੋ ਨਾ ਕਿ ਤੁਹਾਡੇ ਇਧਰ ਦੇ ਕਾੱਲੇਜ ਵਗੈਰਾ ਵਧੀਆ ਨੇ ਐਡਮਿਸ਼ਨ
ਹਾਂ ਹਾਂਜੀ ਹਾਂਜੀ ਕਾੱਲੇਜ ਬੋਤ ਵਧੀਆ ਹੈਗੇ ਸਾਡੇ ਇਧਰ ਤੇ।
ਵਗੈਰਾ ਸਭ ਕਿੰਨੀ ਕੋਈ
ਹਾਂ ਕੀ ਸੁਖੀ ਪੈਨ ਨੁੰ ਤੇ ਪੜੇ ਵੀ ਥੋੜਾ ਬੜਾ ਟਾਇਮ ਹੋਣਾ ਛੋੜੇ ਵੀ। ਤੇ ਜਦ ਮੈਂ ਪੜ੍ਹਦੀ ਤੇ ਫੀਸ ਹੈਗੀ ਸੀ ਤਾਡੀ। ਅੱਠ ਕੁ ਜ਼ਾਰ ਹੈਗੀ ਸੀ ਬੀਏ ਦੀ। ਖਾਲਸਾ ਕੋਲੇਜ। ਕਿਉਂਕਿ ਓਥੇ ਬੀਸੀ ਦਾ ਚੱਲ ਜਾਂਦਾ ਐ ਨਾ ਫਾਰਮ।
ਹਾਂਜੀ ਹਾਂਜੀ। ਅੱਛਾ ਓ ਸਕੋਲਰਸ਼ਿਪ ਵੀ ਮਿਲ ਜਾਂਦੀ ਹੋਣੀ ਏ ਉਂਨੂੰ।
ਹਾਂਜੀ ਹਾਂਜੀ।
ਅੱਛਾ ਅੱਛਾ। ਤੇ ਹੁਣ ਵੈਸੇ ਸਾਡਾ ਸਕੋਲਰਸ਼ਿਪ ਵਾਲਾ ਕੁਛ ਵੀ ਨੀ ਹੈਗਾ। ਫਿਰ ਵੀ। ਕੁਛ ਐਸਾਮਸ ਵਗੈਰਾ ਹੋਣਗੇ ਓਸ ਬਾਦ ਸਿਲੈਕਸ਼ਨ ਹੋਏਗਾ ਕਿ? ਕਿ ਏਦਾਂ ਈ ਹੋ ਜਾਏਗਾ ਮੈਂ ਕਹਿ ਰੀ ਸੀ ਕਿ ਕੋਈ ਐਸਾਮਸ ਵਗੈਰਾ ਕਲੀਅਰ
ਨਈ ਨਈ ਨਈ ਨਈ ਨਈ। ਨਈ ਐਸਾ ਕੁਛ ਨੀ ਐਵੇਂ ਹੋ ਜਾਂਦਾ। ਖਾਲਸਾ ਕੋਲੇਜ ਨਾ ਸਰਕਾਰੀ ਐ।
ਅੱਛਾ ਅੱਛਾ।
ਹਾਂਜੀ। ਵੈਸੇ ਜਿਆਦਾ ਮਤਲਬ ਕਿ, ਹਾਈਅਰ ਅੱਪ ਤੁਆਨੂੰ ਚਾਹੀਦਾ। ਫੇਰ ਐਮਾਜੋਨ ਵੀ ਅੱਛਾ ਐ। ਡਿਗਰੀ ਕੋਲੇਜ ਵੀ ਅੱਛਾ ਐ ਗਰਲਸ। ਜੀ ਐਨ ਜੀ ਐ।
ਫੇਰ ਜੈਵੇਂ ਕਰ ਲਈਏ ਓਦੀ ਡਿਗਰੀ ਥੋੜੀ ਕੰਮ ਆ ਜਾਏ। ਏਦਾਂ ਦਾ ਕੋਈ ਕੋਲਜ ਹੋਏ ਨਾ ਕਿ ਹਾਂ ਕੀ
ਫੇਰ ਵੀ ਕੀ ਕਰਨਾ ਬੀ ਏ, ਬੀ
ਉਹ ਕਹਿ ਰੀ ਏ ਕਿ, ਏਮ ਬੀ ਏ, ਏਮ ਬੀ ਏ, ਐਮ ਬੀ ਏ ਕਰਨਾ।
ਅੱਛਾ ਏਮ ਬੀ ਏ, ਐਮ ਬੀ ਏ, ਠੀਕ। ਅੱਛਾ ਅੱਛਾ ਠੀਕ ਏ, ਠੀਕ ਏ, ਠੀਕ ਏ।
ਊਦੇ ਲਈ ਨੀਕਿ ਇੰਟਰੈਂਸਟ ਐਗਜ਼ਾਮ ਵੀ ਹੁੰਦੇ ਨੇ ਕਿ ਐਮ ਬੀ ਏ ਲਈ?
ਹਾਂਜੀ। ਸ਼ਾਇਦ ਮੇਰੇ ਖਿਆਲ ਹੁੰਦੇ ਨੇ, ਨਈ ਡਾਇਰੈਕਟ ਨੀ ਹੁੰਦਾ, ਓਦਾ ਐਡਮਿਸ਼ਨ।
ਹਾਂ। ਇਗਜ਼ਾਮ ਹੋਏਗਾ, ਉਸ ਤੋਂ ਬਾਅਦ ਈ ਹੋਏਗਾ ਫਿਰ।
ਹਾਂ। ਤੇ ਔਨਾਂ ਨੇ ਕਿੱਥੋਂ ਕੀਤੀ ਏ ਪਹਿਲੇ ਆਪਣੀ ਸਾਰੀ।
ਏਹ ਪਹਿਲੇ ਅਪਣੇ ਓਨਾਂ ਨੇ ਕੀਤੀ ਹੈਗੀ ਚੰਡੀਗੜ੍ਹ ਤੋਂ ਚੰਡੀਗੜ੍ਹ ਯੂਨੀਵਰਸਿ
ਠੀਕ ਏ। ਤੇ ਫੇਰ ਚੰਡੀਗੜ੍ਹ ਵੀ ਤੇ ਬੋਤ ਵਧੀਆ ਵਧੀਆ ਹੈਗੇ।
ਓ ਫਿਰ ਪਤਾ ਐ ਨਾ। ਹੁਣ ਓਹ ਥੋੜਾ ਦੂਰ ਪੈ ਜਾਂਦਾ ਐ। ਹੁਣ ਅਸੀ ਇਸ ਸਾਈਡ ਥੋੜਾ ਦਿੱਲੀ ਲਾਗੇ ਸ਼ਿਫ
ਅੱਛਾ! ਅੱਛਾ! ਅੱਛਾ! ਠੀਕ ਹੈ ਜੀ, ਠੀਕ।
ਹੁਣ ਪੀ ਜੀ ਏ ਚ ਵੀ ਨਹੀਂ ਭੇਜ ਸਕਦੇ ਨਾ ਹੁਣ! ਕਿੰਨੇ, ਬਾਰਾਂ ਸਾਲ ਤੇ ਪੀ ਜੀ, ਏ ਵਿਚ ਹੀ ਰਹਿ ਕੇ ਆਈ ਹੈਗੀ।
ਅੱਛਾ!
ਹਾਂ। ਸਟਾਰਟਿੰਗ ਤੋਂ ਹੀ, ਅਸੀਂ ਇਹਨੂੰ ਆਪਣੇ ਕੋਲੋਂ ਦੂਰ ਹੀ ਰੱਖਿਆ ਸੀ।
ਅੱਛਾ! ਅੱਛਾ! ਅੱਛਾ! ਕੱਲੀ ਪੜੀਏ
ਪਾਇਆ ਦਾ ਸੀ। ਫ ਚੰਡੀਗੜ੍ਹ
ਅੱਛ! ਅੱਛਾ ਜੀ! ਠੀਕ ਹੈ, ਠੀਕ ਹੈ, ਠੀ ਤੇ ਉੱਧਰ ਦੀ ਪੜ੍ਹਾਈ ਕਿਹੋ ਜਿਹੀ, ਵਧੀਆ ਐ।
ਹਾਂ, ਵਧੀਆ ਪੜ੍ਹਾਈ ਹੈਗੀ।
ਅੱਛਾ ਠੀਕ ਹੈ, ਤੇ ਉਹਨਾਂ ਨੇ ਕੀ ਲਿੱਤਾ ਸੀ, ਆਰਟਸ ਲਿੱਤੀ ਸੀ, ਕੋਮਰਸ ਲਤਾ ਸੀ? ਪਲੱਸ ਟੂ, ਅੱਛਾ ਕਮਰਸ ਵੀ ਕੀਤੀ ਐਮ ਬੀ ਏ
ਹੁਣ ਬੀ ਕੋਮ ਹੋ ਗਈ, ਕਿ ਹੁਣ ਕਹਿ ਰ ਕਿ ਮੰਮੀ, ਹੋਰ ਪੜ੍ਹਨਾ, ਐਮ ਬੀ ਏ ਕਰਨਾ ਹੋਵੇਗਾ! ਹੁਣ ਵਿਆਹ ਲਈ ਵੀ ਰਿਸ਼ਤੇ ਆ ਰਹੇ ਨੇ, ਪਰ ਅਸੀਂ ਮੈਂ ਕਿਹਾ, ਇੰਨੀ ਛੋਟੀ ਏਜ ਚ ਅਸੀਂ ਨੀ ਕਰਨਾ! ਅਜੇ ਕੋਈ ਉਮਰ ਥੋੜੀ ਟ
ਨਹੀਂ, ਨਹੀਂ, ਨਹੀਂ! ਪਹਿਲੇ ਬੱਚੇ ਨੂੰ ਪਹਿਲੇ ਸਟੈਂਡ ਹੋਣ ਦੋ। ਫਿਰ ਤੁਹਾਨੂੰ ਪਤਾ ਕੁੜੀਆਂ ਤੇ ਵੈਸੇ ਹੀ ਹੁੰਦਾ। ਕੱਲ੍ਹ ਨੂੰ ਸੋਹਰੇ ਕਿਹੋ ਜਿਹੇ ਮਿਲਦੇ, ਕਿਹੋ ਜਿਹੇ ਨਹੀਂ ਮਿਲਦੇ। ਬੱਚਾ ਆਪਣੇ ਸਟੈਂਡ ਤੇ ਹੋਏ, ਆਪਣੇ ਪੈਰਾਂ ਤੇ।
ਹਾਂਜੀ ਓਹੀ ਤੇ।
ਹਾਂ। ਬੋਤ ਵਧੀਆ ਗੱਲ ਏ ਕਿ ਅਗਰ ਪੜ੍ਹਨਾ ਚਾਂਦੀ ਤੁਸੀ ਓਦਾ ਸਾਥ ਦਿਓ।
ਹਾਂਜੀ। ਤਾਂ ਹੀ ਮੈਂ ਕਹਿ ਰਹੀ ਸੀ, ਮੈਂ ਕਿਹਾ ਚਲੋ ਇੱਕ ਵਾਰ ਤੁਹਾਡੇ ਕੋਲ ਵੀ ਐਡਵਾਈਸ ਲੈਲੀ
ਹਾਂ! ਨੀ ਐਜੂਕੇਸ਼ਨ, ਤਾ ਸਭ ਤੋਂ ਪਹਿਲੇ ਐਜੂਕੇਸ਼ਨ
ਹਾਂ। ਐਜੂਕੇਸ਼ਨ ਤੇ ਉਹ ਤੇ ਸਹੀ ਗੱਲ ਹੈ, ਮੈਂ ਤੇ ਇਹਨੂੰ ਕਿਹਾ ਐਜੂਕੇਸ਼ਨ, ਮਤਲਬ ਨਾਲ-ਨਾਲ ਕੁਛ ਹੋਰ ਵੀ ਕੁਛ ਸਿੱਖ ਲੈ।
ਜੀ ਹਾਂ, ਕੋਰਸ ਕਰ ਲੇ ਨਾਲ-ਨਾਲ ਕੋਈ।
ਹਾਂ, ਨਾਲ-ਨਾਲ ਮੈਂ ਕਿਹਾ, ਕੋਈ ਫੈਸ਼ਨ ਡਿਜ਼ਾਇਨਿੰਗ ਕਰਨ ਲੈਉਹ ਕਰ ਲੈ, ਇੰਟੀਰੀਅਰ ਡਿਜ਼ਾਇਨਿੰਗ ਕਰ ਲੈ, ਯਾ ਤੇ ਫਿਰ ਕੁਛ ਮੇਕ ਦਾ, ਮਤਲਬ ਪਾਰਲਰ ਵਗੈਰਾ ਦਾ ਕੁਛ। ਕਰ ਲਏ ਨਾ, ਵਧੀਆ ਜਗ੍ਹਾ ਤੋਂ, ਉਹ ਵੀ ਥੋੜਾ ਹੱਥ ਦਾ ਹੁਨਰ, ਵੀ ਜ਼ਰੂਰੀ ਹੈਗਾ।
ਜ਼ਰੂਰੀ ਹੈ।
ਮੇਕਅੱਪ ਆਰਟਿਸਟ, ਅੱਜ-ਕੱਲ੍ਹ ਕਿੰਨੇ ਚੱਲ ਰਹੇ ਨੇ।
ਹਾਂ। ਦੀ ਸੈਲਰੀ ਦੇਖ ਲਉ, ਉਹਨਾਂ ਦੀ ਸੈਲਰੀ ਨ੍ਹੀ, ਅਗਰ ਆਪਣਾ ਕੰਮ ਖੋਲੋ ਤਾਂ। ਇਨਕਮ, ਵੀ ਇੰਨੀ ਹੈ ਉਹਨਾਂ ਦੀ ਤੇ।
ਹਾਂ, ਪਾਰਲਰ, ਮੈਂ ਤੇ ਦਿੱਲੀ ਦੀ ਦੇਖੀ, ਕਿੰਨੀ ਵੱਡੀ-ਵੱਡੀ ਮੇਕਅੱਪ ਆਰਟਿਸਟ ਨੇ ਉਹ, ਤੁਸੀਂ ਜਾਣਦੇ ਹੋਣੇ, ਗੁਨੀਤ, ਗੁਨੀਤ?
ਹਾਂ, ਨਹੀਂ, ਬਹੁਤ ਐ, ਨ ਗੁਰਨੀਤ ਹੈ, ਮਨਦੀਪ ਹੈ। ਪ੍ਰੀਤੀ ਹੈ, ਬੜੇ ਹੈ ਨ ਐਸੇ।
ਹਮਮ, ਇੱਕ ਮੀਨਾਕਸ਼ੀ ਵੀ ਹੈਗੀ ਏ ਪਾਰੂਲ
ਮਿਨਾਕਸ਼ੀ ਹਾਂ, ਇਹ ਤਾਂ ਸਾਡੇ, ਇੱਧਰ ਲਾਗੇ ਹੀ ਹੁੰਦੀਆਂ, ਨ ਹਾਂਜੀ -ਹਾਂਜੀ। ਇੱਕ ਮਨਦੀਪ, ਐਮ ਬੀ- ਐਮ ਬੀ ਹੈ, ਉਹ ਵੀ ਬੜੀ ਹਾਈ ਹੈ।
ਉਹੀ ਮੈਂ ਕਹਿ ਰਹੀ ਸੀ, ਕੁਛ ਕਰ ਲਏਗੀ ਤੇ ਵਧੀਆ ਵੇ।
ਹਾਂਜੀ-ਹਾਂਜੀ, ਸਾਡੇ ਇੱਥੇ ਦੇ ਵੱਡੇ ਸ਼ਹਿਰਾਂ ਚ, ਸਕੋਪ ਵੀ ਤੇ ਕਿੰਨਾ ਨਾ। ਛੋਟੇ ਸ਼ਹਿਰਾਂ ਚ, ਇਹਨਾਂ ਦਾ ਸਕੋਪ ਬੜਾ ਘੱਟ ਹੈਗਾ, ਸੈਲਰੀ ਤੱਕ ਹੀ ਬੰਦਾ, ਸੀਮਿਤ ਰਹਿ ਜਾਂਦਾ ਹੈ।
ਸਹੀ ਗੱਲ ਹੈ।
ਜੇ ਤੇ, ਆਪਣਾ ਅਗਰ, ਬਿਜਨਸ ਖੋਲਿਆ ਐ ਵਾਲਾ, ਤਾਂ ਬਹੁਤ ਵਧੀਆ।
ਹਮ, ਇਹ ਤੇ ਵੀ, ਇਹ ਵੇ ਨਾ ਕਿ ਚਲੋ, ਨਾਲ-ਨਾਲ ਸਟੱਡੀ ਵੀ ਹੋ ਜਾਏ। ਨਾਲ-ਨਾਲ, ਇਹ ਵੀ ਕੰਮ ਹੋ ਜਾਏਗਾ, ਚਲੋ ਅੱਗੇ ਚੱਲ ਕੇ ਆਪਣਾ ਹਾਂ ਅਗਰ ਦੇਖੋ, ਕਿੱਦਾਂ ਦੀ ਫੈਮਿਲੀ ਮਿਲਦੀ ਕ, ਕਈ ਜੋਬ ਨਹੀਂ ਕਰਵਾ ਸਕਦੇ, ਤੇ ਇਹ ਵੇ ਨਾ ਕਿ ਚਲੋ ਆਪਣਾ ਖੋਲ੍ਹ ਲਏ
ਹਾਂ, ਤੁਸੀਂ ਵੀ ਮੇਰੇ ਖਿਆਲ ਸਿਲਾਈ ਦਾ ਸਟਿਚਿੰਗ ਦਾ ਜਾਣਦੇ ਹੋ ਨਾ, ਹੈਨਾ?
ਹਾਂਜੀ -ਹਾਂਜੀ।
ਅੱਛਾ, ਤੁਸੀਂ ਡਿਪਲੋਮਾ ਕੀਤਾ?
ਹਾਂ, ਮੈਂ ਕੀਤਾ ਤਾਂ ਹੈਗਾ, ਮੈਂ ਫੈਸ਼ਨ ਡਿਜ਼ਾਇਨਿੰਗ ਕੀਤਾ ਦਾ ਸੀ।
ਅੱਛਾ, ਫੈਸ਼ਨ ਡਿਜ਼ਾਇਨਿੰਗ ਕੀ
ਹਾਂਜੀ, ਪਰ ਮੇਰੇ ਕੋਲ ਕੀ ਹੈਗਾ। ਉਹਦੀ, ਉਹ ਵੀ ਹੈਗਾ, ਡਿਗਰੀ ਵੀ ਹੈਗੀ ਮੇਰੇ ਕੋਲ, ਹੁਣ ਮੈਂ ਬੁਟੀਕ ਖੋਲਿਆ ਜਾਏਗਾ ਤੇ ਮੈਂ ਆਪਣਾ ਲਗਾਇਆ ਦਾ ਵੇ।
ਅੱਛਾ, ਫੇਰ ਤੇ ਵਧੀਆ ਗੱਲ ਹੈ, ਫੇਰ ਤੇ ਵਧੀਆ ਗੱਲ ਹੈ। ਫਿਰ ਤੇ ਤੁਸੀਂ, ਆਪਣੇ ਬੇਟੀ ਨੂੰ ਵੀ ਇਨਕਰੇਜ ਕਰੋ ਕਿ, ਕੋਈ ਨਾ ਕੋਈ, ਨਾਲ -ਨਾਲ ਕੋਰਸ ਕਰੇ।
ਉਹ ਨਾਲ ਕੋਰਸ ਕਰਨਾ, ਉਹੀ ਮੈ ਇਹਨੂੰ ਕਿਹਾ, ਮੈਂ ਕਿਹਾ ਕਿ, ਪੜ੍ਹਾਈ ਦੇ ਨਾਲ -ਨਾਲ ਥੋੜਾ ਜਿਹਾ, ਇਹ ਕੰਮ ਵੀ ਕਰੇਗੀ ਨਾ ਤੌ ਅੱਗੇ ਚੱਲ ਕੇ ਕੰਮ ਆਏਗਾ।
ਤੇ ਉਹਨੂੰ ਕੁਛ ਇੰਟਰਸਟ ਹੋਣਾ, ਉਹਨੂੰ ਇੰਟਰਸਟ ਹਾਂਜੀ -ਹਾਂਜੀ
ਤੁਸੀਂ ਪੜ੍ਹਾਈਆਂ ਵੀ, ਕਰਵਾ ਲਉ, ਜੋ ਮਰਜ਼ੀ ਕਰਵਾ ਲਉ ਪਰ ਗੱਲ ਉਹ ਹੀ ਆ ਜਾਂਦੀ ਹੈ, ਨਾ ਕਿ, ਸੈਲਰੀ ਬਹੁਤ ਘੱਟ ਵੇ, ਜੋਬ ਵੀ ਬੱਚੇ ਕਰਦੇ ਨੇ ਨਾ ਅਸੀਂ ਲੱਖਾਂ ਰੁਪਏ ਲੱਗਾ ਕੇ, ਪੜ੍ਹਾਈ ਕਰਵਾਉਦੇ ਹਾਂ, ਉਹ ਕਿੰਨੇ ਸਾਲ ਵੀ, ਸਾਡੇ ਲੱਖਾਂ ਰੁਪਏ ਕਵਰ ਹੁੰਦੇ ਨੀ ਸੈਲਰੀ ਤੇ।
ਕਵਰ, ਸਹੀ ਗੱਲ, ਬਿਲਕੁਲ ਸਹੀ ਗੱਲ, ਹਾਂਜੀ-ਹਾਂਜੀ।
ਔਰ ਇਹ ਤੇ ਕਿ ਇਹਦਾ ਇੱਕ ਮੇਕਅਪ ਕਰੋ, ਤੇ ਵੀਹ- ਵੀਹ ਹਜ਼ਾਰ ਰੁਪਏ ਮਿਲ ਜਾਂਦੇ ਨ।
ਹਾਂਜੀ, ਨਹੀਂ ਇਹ ਵੀ, ਤੁਸੀ ਤੇ ਬਹੁਤ ਘੱਟ ਕਹਿ ਰਹੇ ਹੋ, ਵੀਹ ਹਜ਼ਾਰ ਤੇ। ਸਾਡੇ ਖੁਦ ਦੇ ਪਲਕ, ਜਿਹੜਾ ਕਿ ਨਾਮ ਜਗਾਧਰੀ ਚ ਹੈ, ਪਲਕ ਮੇ ਮੇਕਅੱਪ ਆਰਟਿਸ ਜਿਹੜੀ ਹੈਗੀ ਆ, ਉਹ ਬਰਾਇਡਲ ਮੇਕਅੱਪ ਦੇ, ਫਿਫਟੀ ਥਾਊਜੈੰਡ ਰੁਪੀਜ਼ ਲੈਂਦੀ ਆ
ਫਿਫਟੀ ਥਾਊਜੈਂਡ?
ਹਾਂਜੀ, ਮੇਰੀ ਦੇਵਰਾਣੀ ਉੱਥੇ ਤਿਆਰ ਹੋਈ ਸੀ। ਤੇ, ਫੋਰਟੀ ਟੂ ਥਾਊਜੈੰਡ, ਲਿਤੇ ਨੇ ਉਹਦੇ ਕੋਲੋਂ।
ਤੇ, ਜਦੋਂ ਮੈਂ ਵੀ ਉੱਥੋਂ ਹੀ ਤਿਆਰ ਹੋਈ ਸੀ। ਜਦੋਂ ਮੇਰਾ ਨਵਾਂ ਨਵਾਂ ਵਿਆਹ ਹੋਇਆ ਸੀ ਨਾ ਤੇ ਪਰ ਉਹਨਾਂ ਨੇ, ਮੇਰੇ ਕੋਲ ਤੇ ਬੜੇ ਘੱਟ ਪੈਸੇ ਲਿੱਤੇ ਸੀ।
ਨਹੀਂ ਇਥੇ ਕਿ ਨਾ, ਫੋਰਟੀ ਟੂ ਥਾੳਜੈ ਲੱਤੇ ਨੇ ਮੇਰੇ ਕੋਲੋਂ। ਨਹੀਂ ਨਹੀਂ, ਨਹੀਂ ਨਹੀਂ, ਫੋਰਟੀ ਟੂ ਥਾਜੈਂਡ ਰੁਪੀਜ਼ ਲੱਤੇ ਨੇ। ਹਾਂ। ਫਿਰ ਬੜਾ ਫ਼ਰਕ ਵੀ ਤੇ ਪੈ ਗਿਆ ਨਾ ਫੇਰ।
ਹਾਂਜੀ -ਹਾਂਜੀ।
ਪਲ ਸੋਰੀ ਮੈਂ ਪਲਕ ਗਲਤ ਬੋਲਤਾ। ਮਹਿਕ ਮੇਰੇ ਕੋਲ, ਜਿਹੜੀ ਯਮੁਨਾ ਨਗਰ ਐ।
ਅੱਛਾ। ਮਹਿਕ-ਮਹਿਕ
ਮਹਿਕ ਮੇਰੇ ਕੋਲ ੳਵਰ ਹੈਗੀ। ਉਹਨੇ ਫੋਰਟੀ-ਟੂ-ਥਾਜੂਡ ਰੁਪੀਜ਼ ਲਿਤੇ ਉਹਨੇ।
ਤੇ ਉਹ ਮਹਿਕ ਦਾ ਤੇ ਨਾਮ ਚੱਲਦਾ। ਉਹ ਤੇ ਫਿਰ ਕੋਸਲੀ ਹੈਗੀ। ਇਹ ਮੈਂ ਪਲਕ ਦੀ ਗੱਲ ਕਰਦੀ ਸੀ।
ਨਹੀਂ ਪਲਕ ਨਹੀਂ, ਪਲਕ ਮੇਰੇ ਮੂੰਹ ਚੋਂ ਨਿਕਲਹ ਗੀ। ਮਹਿਕ ਮਹਿਕ ਮੇਰੇ ਕੋਲ ਹੈ। ਉਹਨੇ ਫੋ ਫੋਰਟੀ-ਟੂ-ਥਾਜੂਡ, ਰੁਪੀਜ਼ ਲੱਤੇ ਉਹਨੇ, ਮੇਰੀ ਦੇਵਰਾਨੀ ਆਪਣੇ ਵਿਆਹ ਤਿਆਰ ਹੋਈ ਸੀ।
ਅੱਛਾ।
ਜਹਦੇ ਚ ਕੋਈ ਸੀਟਿੰਗ ਨ ਸੀ, ਸੀਟਿੰਗ ਸਾਰੀ ਉਹਨੇ ਬਾਹਰੋਂ ਲਿੱਤੀਆਂ ਸੀ।
ਅੱਛਾ। ਉਹਦੇ ਵਿੱਚ ਪ੍ਰੀ ਵੈਡਿੰਗ ਨੀ ਸੀ।
ਨਹੀਂ ਪ੍ਰੀ ਸੀਟਿੰਗ ਨਹੀਂ ਸੀ ਬਿਲਕੁਲ ਵੀ
ਅੱਛਾ- ਅੱਛਾ।
ਬਾਹਰੋਂ ਲਿੱਤੀਆਂ ਸੀ ਸ
ਤਾਂ ਵੀ ਕੋਸਟਲੀ ਹੋਇਆ ਵੇ
ਹਾਂਜੀ -ਹਾਂਜੀ ਤਾਂਹੀ ਤੇ ਮੈਂ ਉਹਨੂੰ ਪੁੱਛਦੀ ਪੀਆ। ਕਹਿੰਦੀ ਏਹੀ ਲੱਤੇ ਉਹਨੇ। ਇੱਕ ਉਹਨਾਂ ਦੀ ਮੰਮੀ ਸੀ। ਮੇਰੇ ਖਿਆਲ ਫਰੀ ਤਿਆਰ ਕੀਤੀ ਸੀ ਉਹਨਾਂ ਨੇ, ਪਤਾ ਨੀ ਮੰਮੀ ਨੂੰ ਕੀਤੀ ਇੱਕ ਸਿਸਟਰ ਹੋਈ ਸੀ। ਉਹ ਫਰੀ ਸੀ, ਉਹਦੇ ਨਾਲ
ਉਹ ਏਦਾਂ ਹੀ ਔਫਰ ਦੇ ਦਿੱਤਾ ਹੋਣਾ ਨਾ ਉਸ ਵਿੱਚ ਈ ਇਨਕਲੂਡ ਕਰ ਦਿੱਤਾ ਉਹਨਾਂ ਨੇ, ਉਹਨਾਂ ਨੂੰ ਕੀ ਪਤਾ
ਹਾਂਜੀ। ਇੱਕ ਬੰਦਾ ਹੁੰਦਾ ਹੈ ਫਰੀ, ਬ੍ਰੈਡਲ ਦੇ ਨਾਲ ਨਾ ਕਿਸੇ ਵੀ ਪਾਰਲਰ ਚ ਚਲੇ ਜਾਓ
ਅੱਛਾ-ਅੱਛਾ-ਅੱਛਾ-ਅੱਛਾ।
ਹਾਂਜੀ।
ਇਹ ਤਾਂ ਵਧੀਆ ਹੈਗਾ।
ਹੂੰ, ਸਾਰੀ ਸਿਟਿੰਗ ਫੇਰ ਅਲਗ ਬਾਹਰ ਤੋਂ ਲਿੱਤੀਆਂ। ਈਵਨ ਕਿ ਜੋ, ਅਸੈਸਰੀ ਵਗੈਰਾ ਸੀ। ਉਹ ਵੀ ਉੱਪਰੋਂ ਦੀ ਆਪਣੀ ਅਲੱਗ ਤੋਂ ਲੈ ਕੇ ਗਈ ਸੀ। ਜੋ ਇਹਨੇ ਆਪਣੇ ਅ- ਆਰਟੀਫਿਸ਼ਲ ਫਲਾਵਰ ਵਗੈਰਾ ਲਗਾਏ ਸੀ। ਤੇਈ, ਉਹ ਸਭ ਅਲੱਗ ਤੋਂ ਲੈ ਕੇ ਗਈ ਸੀ।
ਅੱਛਾ। ਤੇ ਬਾਕੀ ਲੈਂਸ ਵਗੈਰਾ ਤੇ ਉਹਨਾਂ ਨੇ ਆ ਨਹੀਂ ਦਿੱਤੇ ਹੋਣੇ ਨੇ, ਕੀ ਕਹਿ ਕੇ
ਲੈਂਸ, ਉਹ ਸਭ ਬਣਾਦਾ ਸੀ।
ਅੱਛਾ-ਅੱਛਾ। ਤੇ ਤੁਹਾਡੇ ਸਿਸਟਰ ਵੀ ਤੇ ਕਰ ਲੈਂਦੇ ਨੇ ਨਾ?
ਹਾਂਜੀ, ਮੇਰੀ ਸਿਸਟਰ ਜੋਬ ਹਾਂ। ਸਭ ਕੁਛ ਕਰ ਲੈਂਦੀ ਓ। ਪਾਰਲਰ ਦਾ ਬੂਟੀਸ਼ਨ ਦਾ ਵੀ ਸਾਰਾ ਆਉਂਦਾ। ਤੇ ਮੇਕਅਪ ਦਾ ਵੀ ਸਾਰਾ ਆਦਾ ਐਂ।
ਪਰ ਉਹ ਥੋੜ੍ਹੀ ਕੋਸ਼ਿਸ਼ ਨਹੀਂ ਕਰ ਰਹੇ ਨਾ। ਖੁਦ ਕਰਨ ਦੀ, ਮਤਲਬ ਅੱਗੇ ਵੱਧਣ ਲਈ।
ਕਹਿੰਦੀ ਦਿੱਲੀ ਚ ਨਾ, ਮਤਲਬ ਕੀ ਏਦਾ ਕਿਰਾਇਆ ਬਹੁਤ ਹੈ, ਬਹੁਤ ਜ਼ਿਆਦਾ। ਤੁਸੀਂ ਇੱਕ ਛੋਟੀ ਜਿਹੀ ਸ਼ੋਪ ਲਓਗੇ ਨਾ। ਜਿੱਦਾਂ ਤੁਸੀਂ ਮਨ ਲੋ। ਬਿਲਕੁਲ, ਜਿਵੇਂ ਵੀ ਬਹੁਤ ਛੋਟੇ ਸਿਰਫ ਤਿੰਨ ਕੁਰਸੀਆਂ ਹੀ ਆਉਣ ਕਹਿਲੋ। ਉਹਦੇ ਵੀ ਤੁਸੀਂ ਕਿਰਇਆ। ਤੇ ਤੁਸੀਂ ਤੀਹ ਤੇ ਉਹ ਪੈਂਤੀ ਹਜ਼ਾਰ ਰੁਪਏ ਦਿਓਗੇ਼।
ਇਹ ਤੇ ਫੇਰ ਸਟਾਰਟਿੰਗ ਵਿਚ, ਇਸ ਦੇਖੋ ਇੰਨੀ ਇਨਕਮ ਤੇ ਹੋਣੀ ਵੀ ਨੀ ਹੈਗੀ
ਹਾਂ। ਤੇ ਇਸ ਕਰਕੇ ਉਹ ਫੇਰ ਕਹਿੰਦੀ ਮੈਨੂੰ ਸੈਲਰੀ ਜ਼ਿਆਦਾ ਬੈਨੀਫਿਟ ਆ। ਪਤਾ ਮਹੀਨਾ ਝੱਟ ਚੜ ਜਾਣਾ, ਸੈਲਰੀ ਮਿਲ ਜਾਣੀ ਏ।
ਹਾਂਜੀ ਸਹੀ ਹੈ।
ਇਸ ਕਰਕੇ ਉਹ ਹੱਥ ਨਹੀਂ ਪਾ ਰਹੀ ਹਲੇੇ, ਕਹਿੰਦੀ ਆਪਣੀ ਜਗ੍ਹਾ ਹੋਏਗੀ ਮੇਰੇ ਕੋਲ ਤਾਂ ਮੈਂ ਸੋਚਾਂਗੀ ਕਿ ਮੈਂ ਖੋਲਣਾ।
ਯਾਂ ਤੇ ਏਦਾਂ ਨਾ ਆਪਣੇ ਘਰ ਦੇ ਥੱਲੇ ਹੀ ਕੋਈ ਸ਼ੋਪ ਵਗੈਰਾ ਹੋ ਜਾਏ। ਉਹ ਦਿੱਲੀ ਵਰਗੇ ਸ਼ਹਿਰ ਆ ਵੀ ਬੜੇ ਔਖੇ ਮਿਲਦੇ ਨੇ।
ਉੱਥੇ ਹਾਂਜੀ-ਹਾਂਜੀ ਐ ਹੁਣ ਜਿਵੇਂ ਫਲੈਟ ਟਾਈਪ ਹੈ ਫਲੈਟ ਚ ਰਹਿੰਦੇ ਨੇ। ਨੀਚੇ ਏਨਾ ਦੇ ਉਹ ਹੈ ਬੇਸਮੈਂਟ ਹੈ ਉਹਦੇ ਚ ਗੈਰੇਜ ਵਗੈਰਾ ਗੱਡੀਆਂ ਗੁੱਡੀਆਂ ਖੜੇ ਗਏ ਫਰ ਇਹਨਾਂ ਦੇ ਉੱਪਰ-ਉੱਪਰ-ਉੱਪਰ ਠਰਡ ਫਲੋਰ ਤੇ ਆ ਰਹਿੰਦੇ ਫਲੋਰ ਅ ਕੋਈ ਸ਼ੋਪ ਦਾ ਵੀ ਉਹਨੂੰ ਹੀ ਹੁੰਦਾ ਕਿ ਨੀਚੇ ਸ਼ੋਪ ਹੋਏ
ਉੱਧਰ ਸ਼ੋਪ ਲੈਣਾ ਵੀ ਕਿਹੜਾ ਸੌਖਾ ਵ, ਉਹ ਫਲੈਟ ਲੈਣੇ ਵੀ ਕੋਈ ਸੌਖੇ ਨਹੀਂ ਮਿਲਦੇ ਹੀ ਨੀ ਨਾ। ਉੱਧਰ ਤੇ ਘਰ ਹੀ ਲੋਕਾਂ ਦੇ ਬੜੇ ਘੱਟ ਹੋਣੇ ਨੇ, ਸਭ ਫਲੈਟ ਹੀ ਫਲੈਟ ਸਿਸ
ਹਾਂ ਹ ਚਲੋ ਠੀਕ ਹੈ ਭੈਣ ਜੀ ਫੇਰ ਮੈਂ ਬਾਅਦ
ਹਾਂਜੀ-ਹਾਂਜੀ, ਚਲੋ ਠੀ ਠੀਕ ਹੈ ਜੀ, ਓਕੇ-ਓਕੇ।
ਮੱਮਾ ਕੋਨਸਾ ਪ੍ਰੋਡਕਟ ਬਨਾ